ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਓ?
ਬਸ ਸਭ ਵਧੀਆ, ਤੁਸੀਂ ਸੁਣਾਓ ਕੀ ਹਾਲ-ਚਾਲ?
ਜੀ ਵ-ਵਧੀਆ-ਵਧੀਆ।
ਰ ਛੁੱਟੀਆਂ ਕੈਸੀ ਬੀਤ ਰਹੀਆਂ ਬੱਚਿਆਂ ਦੀਆਂ?
ਬਸ ਛੁੱਟੀਆਂ ਵੀ, ਤੁਹਾਨੂੰ ਪਤਾ ਹੈਗਾ ਬੱਚੇ ਤੰਗੇ ਕਰਦੇ ਆ ਛੁੱਟੀਆਂ ਚ ਤਾਂ ਬੱਚਿਆਂ ਨੂੰ ਸੰਭਾਲਣਾ ਬਹੁਤ ਔਖਾ ਏ
ਹਾਂ ਛੁੱਟੀਆਂ ਪੈ ਜਾਣ ਤਾਂ ਹੋਰ ਜ਼ਿਆਦਾ ਡਿਮਾਂਡਸ ਵੀ ਉਹਨਾਂ ਦੀਆਂ ਅਲੱਗ- ਅਲੱਗ
ਹਾਂਜੀ, ਹੋਰ ਕਿਆ। ਖਾਣ ਨੂੰ ਇਹ ਨਹੀਂ, ਖਾਣ ਨੂੰ ਇਹ ਮਿਨਸ ਮਂਗੀ ਜਾਂਦੇ ਵਾਰ ਵਾਰ ਕੁਛ ਨਾ ਕੁਛ ਬਸ ਖਾਣ ਲਈ ਚਾਹੀਦਾ ਏ।
ਹਾਂਜੀ, ਉਹੀ ਮੈਂ ਕਹਿ ਰਹੀ ਹਾਂ ਗਰਮੀ ਇੰਨੀ ਪੈ ਰਹੀ ਹੈ। ਬਾਹਰ ਵੀ ਨੀ ਜਾਯਾ ਜਾ
ਹਾਂਜੀ, ਫੇਰ ਕਹਿ ਦਿੰਦੇ ਕਿਤੇ ਘੁੰਮਣ ਲੈ ਕੇ ਜਾਓ। ਹੁਣ ਕਹਿ ਰਹੇ ਨੇ ਤਾਂ, ਮੈਂ ਓਹੀ ਤੁਹਾਡੇ ਨਾਲ ਗੱਲ ਕਰਨੀ ਸੀ ਵੀ ਹੁਣ, ਵੀ ਅਸੀਂ ਓਫਲਾਈਨ ਸ਼ੋਪਿੰਗ ਕਰੀਏ, ਓਨਲਾਈਨ ਕਰੀਏ ਤੁਸੀਂ ਵੀ ਕਰਦੇ ਹੋਗੇ ਹੈਨਾ।
ਹਾਂਜੀ ਹਾਂਜੀ।
ਹੋਰ ਕਿਆ ਵੀ ਔਨਲਾਈਨ ਸਹੀ ਰਹੇਗੀ ਯਾਂ ਔਫਲਾਈਨ ਸਹੀ ਰਹੇਗੀ।
ਜ਼ਿਆਦਾ ਤਾਂ ਪ੍ਰੈਸ਼ਰ ਮੈਂ ਔਫ ਤ ਹੀ ਕਰਦੀ ਆ ਪਰ ਇਹ ਹੈ ਕਿ ਉਹ ਜਿਵੇਂ ਗਰਮੀ ਹੋਏ, ਬਰਸਾਤ ਹੋਏ, ਜਾਂ ਟਾਈਮ ਬੇ ਟਾਈਮ ਕੁਛ ਖ਼ਾਣਾ ਹੋਏ ਉਹਦੇ ਵਾਸਤੇ ਤਾਂ ਨਹੀਂ, ਇੰਸਟਾਗ੍ਰਾਮ ਵਰਦਾਨ ਹੀ ਮਿਲਆ ਬਾਹਰੋ।
ਹਾਂਜੀ, ਸਾਡਾ ਇਵੇੈ ਨਾ, ਸਾਡਾ ਥੋੜਾ ਬਿਜੀ ਸ਼ਡਿਊਲ ਹੁੰਦਾ ਹੈ, ਸਾਡਾ ਸ਼ੋਪ ਕਰਕੇ ਇਨਾ ਕਿ ਇਹ ਜਦੋਂ ਆਪਣਾ ਬਿਜਨਸ ਹੁੰਦਾ ਫਿਰ ਤੁਹਾਨੂੰ ਪਤਾ ਬੰਦੇ ਕੋਲ ਟਾਈਮ ਥੋੜਾ ਘੱਟ ਹੁੰਦਾ ਏ। ਤਾਂ ਫਿਰ ਸੋਚ ਰਹੇ ਸੀ ਵੀ ਚਲੋ ਓਨ ਲਾਈਨ ਮੈਂ ਦੇਖਣੀ ਆ, ਬਟ ਐਵੇਂ ਜਦੋਂ ਕੱਪੜੇ ਵਗੈਰਾ ਖਰੀਦਣੇ ਹੁੰਦੇ ਆ ਨਾ, ਉਹਦੇ ਵਿੱਚ ਮੈਨੂੰ ਓਫਲਾਈਨ ਮਿਲ ਜੇ ਵੀ ਓਫਲਾਈਨ ਸਹੀ ਲੱਗਦਾ ਹੈ। ਦੇਖਦੇ ਹਾਂ ਵੀ ਜਿਵੇਂ ਟਾਈਮ ਹੋਇਆ ਤਾਂ ਫਿਰ ਓਫਲਾਈਨ ਕਰਾਂਗੇ, ਨਹੀਂ ਓਣਲਾਈਨ। ਕਰ ਲਾਂਗੇ ਫਿਰ।
ਹਾਂਜੀ
ਹੋਰ ਕਿਆ।
ਉਨਲਾਈਨ ਦੇ ਤਾਂ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਫਾਇਦੇ ਆ ਨਾ ਵੈਸੇ।
ਇਹ ਤਾਂ ਹੈ, ਹਾਂਜੀ ਹੋਰ ਕਿਆ। ਖਾਣ ਲਈ ਕੁਛ ਮੰਗਾ ਲੋ, ਕੁੱਛ ਵੀ ਮੰਗਾ ਸਕ ਚਲੋ ਚਾਹੇ ਖਾਣ ਲਈ ਮੰਗਵਾ ਲੋ ਕੁਛ, ਹੋਰ ਕਿਆ।
ਸ ਬਹੁਤ ਜ਼ਿਆਦਾ ਈਜ਼ੀ ਹੋ ਗਿਆ ਹੈ। ਉਨਲਾਈਨ ਨਾਲ ਕੁਛ ਵੀ ਪਾਓ। ਕਰ ਸਕਦੇ ਹਾਂ, ਆਪਣੇ ਬਾਹਰ ਜਾਣਾ ਹੋਏ ਟੈਕਸੀਜ਼ ਬੁੱਕ ਕਰਨੀਆਂ ਹੋ ਟਲ ਬੁੱਕ ਕਰ ਓਨਲਾਈਨ ਸਭ ਕੁਛ ਸੋਹਤੀਰੇ ਘਰ ਬੈਠੇ ਇਹ ਤਾਂ ਪਹਿਲਾਂ ਤਾਂ ਕਿੰਨਾ ਜਾ ਕੇ ਤੂ ਪਹੁੰਚ ਕੇ ਸਰਚ ਕਰਨਾ ਪੈਂਦਾ ਸੀਗਾ। ਜਾਂ ਟੈਵਲ ਏਜੰਸੀ ਉਸ ਦੇ ਥਰੂ ਕਰਨਾ ਪੈਂਦਾ ਸੀ। ਹੋਰ। ਤੁਸੀਂ ਜਾਰੇ ਕਿਥੇ ਛੁੱਟਟੀ ਚ
ਬਸ ਫਿਲਹਾਲ ਹੁਣ ਥੋੜਾ ਜਿਹਾ ਬਣਾ ਰਹੇ ਸੀ। ਪਲੈਨ ਬਟ ਹੁਣ ਅਸੀਂ ਨੇੜੇ ਜਿ ਓ ਦੇਖਦੇ ਹਾਂ ਕਿਤੇ ਵੀ ਨੇੜੇਓ ਬਸ ਜਾਵਾਂਗੇ। ਕਿਤੇ ਦੂਰ ਨਹੀ ਜਾਣਾ ਹੈਗਾ, ਸਟੇਅ ਵੀ ਨਹੀ ਕਰਨੀ ਹੈਗੀ ਬਸ ਇੱਕ ਦਿਨ ਇਕ ਦਿਨ ਦੇ ਵਿੱਚ ਬਸ ਵਾਪਿਸ ਆਉਣਾ ਹੈ ਨਾ, ਫਿਰ ਕਿਉਂਕਿ ਫੇਰ ਪਿੱਛੇ ਫੇਰ ਸ਼ੋਪ ਦਾ ਔਖਾ ਹੋਜੇਗਾ ਹਨਾ। ਹਾਂਜੀ।
ਮੈਂ ਵੀ ਹੁਣ ਪਿੱਛੇ ਜੇ ਗਈ ਸੀ, ਓ ਅੰਮ੍ਰਿਤਸਰ ਵਗੈਰਾ ਗਈ ਸੀਗੇ। ਤੇ ਅਸੀਂ ਤਾਂ ਫੇਰ ਔਨਲਾਈਨ ਹੀ ਬੁਕਿੰਗ ਕਰਾਲੀਆ ਸੀ ਹੋਟਲ ਵਗੈਰਾ। ਸਾਰਾ ਤੇ ਬਹੁਤ ਈਜ਼ੀ ਹੋ ਗਿਆ ਸੀਗਾ, ਚੈਕ ਐਕਟੀਵੇਟ ਓ ਹੋਟਲ ਮਤਲਬ ਬੁੱਕ ਕਰ ਕੇ ਕਈ ਇੱਧਰ-ਉਧਰ ਭਟਕਣਾ ਨੀ ਪਿਆ ਉੱਥੇ ਆਰਾਮ ਨਾਲ ਸਿੱਧਾ ਗਏ ਹੋਟਲ